ਹੈਲੋ
ਹੈਲੋ ਹੈਲੋ ਹਾਂਜੀ ਭੈਣਜੀ ਤੁਹਾਨੂੰ ਆਵਾਜ਼ ਨੀ ਆ ਰਹੀ ਮੇਰੀ ਹੈਲੋ
ਆਵਾਜ਼ ਹੈਲੋ ਸਤਿ ਸ਼੍ਰੀ ਅਕਾਲ ਹਾਂਜੀ ਹੋਰ ਕਿਵੇ ਉਹ ਹਾਂਜੀ ਸਤਿ ਸ੍ਰੀ ਅਕਾਲ ਹੋਰ ਕਿਵੇਂ ਹੋ
ਕਿਿੱਦਾਂ
ਹਾਂਜੀ ਮੈਂ ਤਾਂ ਵਧੀਆ ਹੋਰ ਘਰ ਸਭ ਠੀਕ ਤੁਹਾਡੇ।
ਹਾਂਜੀ ਹਾਂਜੀ ਸਭ ਠੀਕ ਠਾਕ ਨੇ ਤੁਹਾਡਾ ਘਰ ਪਰਿਵਾਰ ਕਿੱਦਾਂ ਹੈ ਵਧੀਆ।
ਹਾਂਜੀ ਹਾਂਜੀ ਸਭ ਵਧੀਆ ਮੈਂ ਤੁਹਾਨੂੰ ਇਹ ਪੁੱਛਣਾ ਸੀ। ਤੁਸੀਂ ਮੋਬਾਇਲ ਫੋਨ ਦੇ ਫ਼ਾਇਦੇ ਤੇ ਨੁਕਸਾਨ ਦੇ ਬਾਰੇ। ਤੁਸੀਂ ਕੀ ਮਤਲਬ ਤੁਹਾਨੂੰ ਕੀ ਲੱਗਦਾ ਕਿ ਨੁਕਸਾਨ ਕੀ ਨੇੇ ਫੋਨ ਦੇ ਤੇ ਫਾਇਦੇ ਕੀ ਨੇ ਫੋਨ ਦੇ।
ਦੇਖੋ ਵੱਡਿਆਂ ਵਾਸਤੇ ਤਾਂ ਫਾਇਦਾ ਹੀ ਫਾਇਦਾ ਹੈ। ਕਿਉਂਕਿ ਚਲੋ। ਆਸਾਨ ਤਰੀਕਾ ਹੋ ਗਿਆ ਹੈ। ਵੀ ਚਲੋ ਫੋਨ ਨਾਲ ਮਤਲਬ। ਅਹ ਲੋਕੇਸ਼ਨ ਲਾ ਲੋ ਕਿੱਥੇ ਜਾਣਾ ਏ ਫੇਰ ਵੀ ਜਾਣਾ ਆਸਾਨ ਹੋ ਜਾਂਦਾ ਹੈ। ਔਰ। ਅਹ ਮਤਲਬ ਕਿ ਫਾਇਦਾ ਤੇ ਵੱਡਿਆਂ ਨੂੰ ਹੈਗਾ। ਪਰ ਛੋਟਿਆਂ ਨੂੰ ਤਾਂ ਛੋਟੇ ਬੱਚੇ। ਬੱਚਿਆਂ ਨੂੰ ਤਾਂ ਦੋ ਤੇ ਫੇਰ ਥੋੜੀ ਦਿੱਕਤ ਹੈ। ਨਾ ਰੱਖਾਂ ਤੇ ਵੀ।
ਬਿਲਕੁਲ ਬਿਲਕੁਲ ਹੁਣ ਦੇਖੋ ਵੱਡਿਆਂ ਵਾਸਤੇ ਮੋਬਾਇਲ ਦਾ ਕਿਤਨਾ ਫਾਇਦਾ ਹੈ।
ਹਾਂ ਵੱਡਿਆਂ ਵਾਸਤੇ ਤਾਂ ਫੈਦਾ ਈ ਫੈਦਾ। ਕਿ ਕਿੱਥੇ ਜਾਣੈ? ਲਾ ਲੋ ਫਿਰ ਕਿੱਥੇ ਜਾਣੈ, ਕਿਦੇ ਘਰ ਮਤਲਬ ਕਿ, ਕਿੱਥੇ ਰਿਸ਼ਤੇਦਾਰੀ 'ਚ। ਜਾਂ ਕਿਧਰੇ ਹੋਰ ਆਪਣਾ, ਕੋਈ ਪ੍ਰਾਈਵੇਟ ਕੰਮ ਮਤਲਬ
ਦੇਖੋ ਇਸ ਤੋਂ ਇਲਾਵਾ ਵੀ ਤੁਸੀਂ ਹੁਣ
ਮਿਲਣੈ, ਤਾਂ ਫੋਨ ਕਰਕੇ ਬੰਦਾ ਘਰੋਂ ਪੁੱਛ ਲੈਂਦੈ, ਹਾਂਜੀ, ਤੁਸੀਂ ਘਰੇਂ ਓ? ਤੇ ਆ ਜਾਂਨੇ ਆਂ, ਜੇ ਨਈਂ ਐਂ, ਫੇਰ ਬੰਦਾ ਰਹਿਣ ਦਿੰਦੈਂ, ਠੀਕ ਹੈ ਨਾ। ਫੈਦਾ ਤੇ ਹੈ ਹੀਐ।
ਹੁਣ ਉਹੀ ਤਾਂ, ਫ ਤੁਸੀਂ ਫ੍ਰੀ ਕੋਸਟ ਨਾ, ਕੋਈ ਲੈਂਗਵੇਜ ਸਿੱਖ ਸਕਦੇ ਹੋ। ਤੁਸੀਂ ਹਾਂ ਅੱ ਬਾਹਰ ਦੇਸ਼ ਚੇਂਜ ਕੀਤਾ ਤੁਹਾਨੂੰ ਲੈਂਗੁਏਜ ਨਹੀਂ ਆਉਂਦੀ ਸ ਤੁਸੀਂ ਫੇਰ ਆਪਣੀ ਕਾਲ ਤੋਂ ਨਾ ਕੰਸਨ ਕਰਕੇ ਉਹਨੂੰ ਈਜਲੀ ਲੈਗੂਅਜ। ਇਸ 'ਚ ਕਸਨ ਕੱਸ ਦਿਓ।
ਹਾਂਜੀ, ਥੋੜਾ ਐ ਵੀ ਹੋ ਸਕਦੈ, ਮੰਨ ਲਓ ਕੁਛ ਨੀ ਆਂਦਾ। ਹਾਂ ਕਰ ਸਕਦੇ ਆਂ, ਤਾਂ ਕਰਕੇ ਨਾ ਫੇਰ, ਹੋਰ ਇਹੀ ਵਾਰੀ
ਘੱਟ ਆਉਂਦੀ ਹੈ ਤੇ ਉਹ ਵੀ ਨੌਲੇਜ ਸਿੱਖ ਸਕਦੈ, ਇਸ ਚੀਜ਼ ਤੋਂ, ਅਦਰ ਲੈਂਗਵੇਜ ਸਿੱਖ ਸਕਦੇ ਓ। ਬਹੁਤ ਕੁਝ ਸਿੱਖ ਸਕਦੇ ਓ, ਮੋਬਾਇਲ ਤੋਂ ਨਾ।
ਮਤਲਬ, ਜਿਹੜੀ, ਜਿਹੜੀ ਭਾਸ਼ਾ ਨਹੀਂ ਆਉਂਦੀ ਨਾ?
ਹਾਂ ਔਰ ਵੀ ਤੁਸੀਂ ਕਾਫੀ ਸਾਰੀ ਚੀਜ਼, ਹਾਂ ਮੋਬਾਇਲ ਤੋਂ ਨਾ, ਲਾਇਕ ਤੁਸੀਂ ਹੁਨ-ਹੁਨ, ਜੈਸੇ ਕਈ ਲੋਕ ਨਾ ਬਾਹਰ, ਕਈ ਲੋਕੀ ਹੁਨ ਬਾਹਰ ਜਾ ਕੇ ਨਾ ਪੈਸੇ ਨਈਂ ਕਮਾਨਾ ਚਾਂਦੇ ਹੁਣ ਉਹ ਘਰ ਬੈਠੇ ਪੈਸੇ ਕਮਾ ਸਕਦੈ, ਇੱਕ ਔਨਲਾਈਨ ਅਰਨਿੰਗ ਕਰ ਸਕਦੇ ਨੇ, ਕਈ ਲੋਕ ਕਾਫੀ ਸਾਰੇ ਚੀਜ਼, ਹਾਂਜੀ ਹੋਰ ਵੀ ਤੁਸੀਂ ਬਹੁਤ ਬਹੁਤ ਜ਼ਿਆਦਾ ਦੇਖੋ ਨਾ, ਹੁਨ ਜੈਸੇ ਹੁਨ ਕਈ ਲੋਕ ਅਸੀਂ, ਅਗਰ ਅਸੀਂ ਕੁਝ ਸਿੱਖਣਾ ਏ ਹੁਣ ਸਿੱਖਣਾ ਹੁੰਦੀ ਨੀ ਹੁਣ ਕਲਕਾਸੀ ਝੁਦੇ ਨੇ ਹੁਣ ਉਹ। ਐ ਕਿਸੇ ਕੋਲੀਜ, ਕੁ ਸਿੱਖੀ ਅੱਛਾ ਨਹੀਂ ਲੱਗਿਆ, ਬਿਲਕੁਲ- ਬਿਲਕੁਲ। ਤੁਸੀ ਓ ਵਾਲੀਆਂ ਚੀਜ਼ਾਂ ਨਾ, ਫ੍ਰੀ ਆਫ਼ ਕੋਸਟ ਮੋਬਾਇਲ ਤੋਂ ਸਿੱਖ ਸਕਦੇ ਓ।
ਹਾਂਜੀ, ਰਹੀ ਗੱਲ ਬੱਚਿਆਂ ਦੀ, ਤੇ ਬੱਚਿਆਂ ਦੀ ਤਾਂ ਹੈਗੈ ਨਾ। ਤੇ ਛੋਟੇ ਬੱਚਿਆਂ ਨੂੰ ਦੋ ਤੇ ਚਲਾਉਣ, ਅੱਜ ਕੱਲ੍ਹ ਬੱਚਿਆਂ ਨੂੰ ਆਦਤ ਹੀ ਏਦਾਂ ਦੀ ਪੈ ਗਈ ਐ ਕੇ, ਸਵੇਰੇ ਉੱਠਦਿਆਂ ਹੀ ਫੋਨ ਚਾਈਦਾ। ਫੋਨ ਦੋ ਤਾਂਹੀ ਬੱਚੇ ਕੁੱਝ ਖਾਂਦੇ ਪੀਂਦੇ ਨੇ, ਹਾਂਜੀ। ਬੱਚਿਆਂ ਨੂੰ, ਅਬ ਸਾਰੀ ਗ਼ਲਤੀ ਵੱਡਿਆਂ ਦੀ ਹੁੰਦੀ ਏ ਜੀ। ਪਹਿਲਾਂ ਮਾਂ ਪਿਓ ਹੀ ਲਾ ਦਿੰਦੇ ਨੇ, ਫੇਰ ਬਾਚੋਂ ਪਛਤਾਉਂਦੇ ਨੇ, ਕਿਉਂਕਿ ਫੇਰ ਬੱਚਿਆਂ ਦੇ ਅੱਖਾਂ ਤੇ ਵੀ ਅਸਰ ਪੈਂਦਾ ਏ।
ਬੱਚਾ ਅਗਰ ਰੋ ਰਿਹਾ ਨਾ, ਬੋਲਾਂਗੇ ਮੋਬਾਈਲ ਫੋਨ ਚਲਾ ਲੈ ਚਾਹੇ ਮੋਬਾਈਲ ਚਲਾ ਲੈ, ਚੁੱਪ ਹੋ ਜਾਏਗਾ।
ਨਹੀਂ ਖਾਣਾ ਨਹੀਂ ਪੀਣਾ ਹਾਂਜੀ ਚਲੋ ਕੋਈ ਗੱਲ ਨੀ ਜੀ, ਫੋਨ ਕਰਦੋ ਜੀ, ਚਲੋ ਚੀਜ਼ਾਂ ਖਾ ਲਓ, ਤੇ ਬੱਚੇ ਖਾ ਲੈਂਦੇ ਨੇ।
ਬਿਲਕੁਲ-ਬਿਲਕੁਲ ਫੋਨ ਖੋਲੋ ਤੇ ਰੋਟੀ ਰੱਖ ਦਿੰਦੇ ਨੇ। ਆਇਓ ਹਿਸਾਬ ਐ, ਮਤਲਬ ਪਤਾ ਨਹੀਂ ਨਿੱਕੇ-ਨਿੱਕੇ ਬੱਚੇ ਮੋਬਾਇਲ ਫੋਨ ਯੂਜ ਕਰ ਰਹੇ ਨੇ।
ਜਦੋਂ ਜਦੋਂ ਬੱਚਾ ਵੱਡਾ ਹੁੰਦੈ ਫੇਰ ਪਤਾ ਲੱਗਦੈ ਕਿ, ਵੀ ਇਹਦੇ ਕਿੰਨੇ ਨੁਕਸਾਨ ਨੇ। ਦੇਖੋ ਛੋਟੇ ਬੱਚਿਆਂ ਦੀ ਅੱਖਾਂ ਤੇ ਵੀ ਅਸਰ ਪੈਂਦੈ ਨਾ, ਮੋਬਾਇਲ ਚਲਾਓ ਤੇ, ਹੁਣ ਛੋਟੇ-ਛੋਟੇ ਪਹਿਲੇ ਕਦੀ, ਬੋਤ ਪਿਛਲੇ ਜ਼ਮਾਨੇ ਚ ਮਤਲਬ ਕੇ, ਕਿਸੇ ਨੂੰ ਕਦੀ ਕੋਈ ਕਿਸੇ-ਕਿਸੇ ਨੂੰ ਚਸ਼ਮਾ ਲੱਗੇ ਦਾ ਸੀ। ਠੀਕ ਹੈ ਨਾ, ਤੇ ਅੱਜ ਕੱਲ ਤਾਂ ਮਸਾਈਂ ਸਾਲ ਦੋ ਸਾਲ ਤਿੰਨ ਸਾਲ ਦਾ ਬੱਚਾ ਹੁੰਂਦੈ, ਤੇ ਉਹਨੂੰ ਚਸ਼
ਚਸ਼ਮਾ ਲੱਗ ਜਾਂਦਾ ਓਨੂੰ ਬਿਲਕੁਲ ਸਹੀ ਕਿਹਾ ਚਸ਼ਮਾ ਲੱਗ ਜਾਂਦਾ ਓਨੂੰ, ਪਤਾ ਨਿੱਕੇ ਨਿੱ ਬੱਚਾ ਮੋਬਾਇਲ ਫੋਨ ਚ ਸੀਗਾ ਬੱਚਾ ਕਾਰਟੂਨ ਕੋਈ ਕੰਮ ਕਰਨੈ ਨਾ ਅਸੀਂ ਤੇ ਬੱਚੇ ਨੂੰ ਫੋਨ ਦਦ ਅਸੀਂ ਕੰਮ ਕਰ ਲੈਂਦੇ ਆਂ, ਔਰ ਉਹ ਇਤਨੀ
ਬਚਿਆਂ ਨੂੰ ਫੋਨ ਦੇ ਦਿੰਨੇ ਆਂ।
ਬਿਲਕੁਲ, ਉਹ ਅੱਖਾਂ ਦੇ ਇਤਨੇ ਕੋਲ ਕਰਕੇ ਫੋਨ ਯੂਜ ਕਰਦਾ ਨਾ, ਮਤਲਬ ਬਸ ਇਤਨੀ ਦੂਰੀ ਬਸ ਇੱਕ ਤੁਸੀਂ ਮੰਨ ਲਓ, ਤੁ ਹੱਥ ਜਿੰਨਾ ਗੈਪ ਹੋਏਗਾ ਬਸ, ਔਰ ਕਿਧਰੇ ਵੀ ਗੈਪ ਨੀ। ਔਰ ਹਿਲਦੇ ਵੀ ਨੀ। ਜਗਾ ਤੋ ਹਿਲਦੇ ਵੀ ਨੀ, ਜੈਸੇ ਬਿਠਾਓਗੇ ਨਾ ਵੈਸੇ ਹੀ ਬੈਠੇ ਰਹਿਣਗੇ।
ਫੋਨ ਦੇ ਕੇ ਤਾਂ ਉਹਨਾਂ ਨੂੰ ਭਾਵੇਂ ਪੁੱਕੇ ਬਿਠਾਈ ਰੱਖੋ
ਹਾਂ ਨਾ ਫਿਰ ਫਿਜ਼ਕਲ ਐਕਟੀਵਿਟੀ ਹੋਏਗੀ ਨਾ ਬੱਚੇ ਰਿੜਣਾ ਸਿੱਖਦੇ ਨਾ ਬਚ ਤੁਰਨਾ ਸਿੱਖਦੇ, ਨਾ ਬਹਿਣਾ, ਸਿੱਖਦੇ ਖਾਣਾ ਵੀ ਨਹੀਂ ਸਿੱਖਦੇ ਤੇ ਫੇਰ ਬੱਚਾ ਗਰੋਥ ਨਹੀਂ ਹੁੰਦਾ।
ਬੱਚੇ ਨਾ ਜੀ ਨਾ।
ਫੇਰ ਗਰੋਥ ਵੀ ਨੀ ਹੁੰਦੀ ਫਿਰ ਡਾਕਟਰ ਨੂੰ ਕਹਿਣ ਬੱਚਾ ਵੱਧਦਾ ਨੀ ਪਿਆ, ਤੁਰਦਾ ਨੀ ਪਿਆ ਤੇ ਬੋਲਦਾ ਨੀ ਪਿਆ।
ਬੱਚੇ ਨੂੰ ਚੌਵੀ ਘੰਟੇ ਫੋਨ ਦੇਣਾ ਤੇ ਫੇਰ ਨੁਕਸਾਨਦਾਇਕ ਏ ਨਾ।
ਅਗਰ ਫਾਇਦੇ ਤਾਂ ਦੇਖੋ ਫਾਇਦੇ ਤਾਂ ਬਹੁਤ ਨੇ ਹੁਣ ਅਗਰ। ਸਹੀ ਇਸਤੇਮਾਲ ਕਰਿਆ ਜਾਏ ਤੇ ਤੁਸੀਂ ਹਾਂ ਤੇ ਸਹੀ ਇਸਤੇਮਾਲ। ਕਰੇ ਜਾਰ ਤੁਸੀਂ ਬਚ
ਹਾਂ ਸਹੀ ਹੁਣ ਵੱਡੇ ਦਾ ਸਹੀ ਇਸਤੇਮਾਲ ਕਰ ਰਹੇ ਨੇ ਚਲੋ ਮਤਲਬ ਜਦੋਂ ਘਰ ਦਾ ਕੰਮ ਕਰ ਰਹੇ ਨੇ ਜਾਂ ਦਫ਼ਤਰ ਜਾਂਦੇ ਨੇ ਉੱਥੇ ਕੰਮ ਕਰਨਾ, ਚਲੋ ਮੋਬਾਇਲ ਬੰਦ ਰੱਖ ਦਿੰਦੇ ਨੇ ਮਤਲਬ ਸਾਇਲੈਂ ਮਤਲਬ ਸਾਇਲੈਂਟ ਲਗਾਤਾ ਜਾਂ ਵਾਈਬ੍ਰੇਸ਼ਨ ਕਰ ਦਿੱਤਾ, ਚਲੋ ਕੋਈ ਗੱਲ ਨੀ। ਰੱਖ ਦੋ, ਫੇਰ ਜਦੋਂ ਔਨ ਕਰਦੇ ਫੇਰ ਪਤਾ ਲੱਗਦਾ। ਹੁਣ ਮੋਬਾਇਲ ਤੇ ਕਿਤੇ ਆਣਾ-ਜਾਣਾ ਵੀ ਆਸਾਨ ਹੋ ਗਿਆ। ਕਿੱਥੇ ਜਾਣਾ ਮਤਲਬ ਕੇ ਕਾਰ ਬੁੱਕ ਕਰਲੋ।
ਹਾਂ ਕੈਬ ਬੁੱਕ ਕਰ ਸਕਦੇ ਹੋ ਓਨਲਾਈਨ ਲੋਟਸ ਔਫ ਚੀਜ਼ਾਂ ਔਨਲਾਈਨ ਤੁਸੀਂ ਨਾ ਹਾਂ।
ਪਰੇਸ਼ਾਨ ਹੋ ਗਿਆ ਕਿ ਘਰ ਹੀ ਹੀ ਆ ਜਾਂਦੇ ਨੇ, ਘਰ ਕੋਲੋਂ ਹੀ ਲੈ ਜਾਂਦੇ ਨੇ ਤੇ ਘਰ ਕੋਲੋਂ ਹੀ ਛੱਡ ਜਾਂਦੇ ਨੇ ਉਹ, ਹਾਂਜੀ। ਵੀ ਅਸੀਂ ਮਤਲਬ ਕੇ ਕੋਈ ਕਿਧਰੇ ਆ ਰਿਹਾ, ਜਾ ਰਿਹਾ। ਹਾਂਜੀ, ਉਹ ਵੀ ਚੈੱਕ ਕਰ ਸਕਦੇ ਹੋ ਵੀ ਕੋਈ ਕਿੱਥੇ ਪਹੁੰਚਿਆ।
ਬਿਲਕੁਲ-ਬਿਲਕੁਲ, ਔਰ ਇੱਕ ਚੀਜ਼ ਪਤਾ ਹੋਰ ਵੀ ਤੁਸੀ ਬਊ ਡੀਓ ਕਲ ਦਾ ਸ਼ਨ ਵੀ ਕਾਫੀ ਜ਼ਿਆਦਾ, ਵੀਡੀਓ ਕਾਲ ਕਰ ਲਓ, ਪਹਿਲਾਂ ਤਾਂ ਨਹੀਂ ਹੁੰਦਾ ਸੀ ਕੋਣ ਕਿੱਥੇ-ਕਿੱਥੇ ਵੀ ਨੀ।
ਜੇ ਬਦਲਾ ਬੰਦਾ ਕਿਧਰੇ ਦੂਰ ਏ। ਜਾਂ ਕਿਥੇ ਦਿੱਕਤ ਚ ਫਸ ਜਾਏ ਬੰਦਾ ਫੋਨ ਕਰ ਸਕਦਾ, ਨਹੀਂ ਕਰ ਸਕਦਾ ਵੀ। ਵੀਡੀਓ ਕੋਲ ਕਰ ਸਕਦਾ। ਹਾਂਜੀ, ਦੇਖੋ ਜੀ ਮੰਮਾ ਮੈਂ ਇੱਥੇ ਪਹੁੰਚੀ ਹਾਂ, ਇਹ ਕਰ ਰਹੀ ਹਾਂ‌। ਵੀ ਮਿੰਟ-ਮਿੰਟ ਦੀ ਗੱਲ ਦਾ ਪਤਾ ਚੱਲ ਜਾਂਦਾ ਏ।
ਪਤਾ ਚੱਲ ਜਾਂਦਾ। ਪਹਿਲਾਂ ਸਹੀ ਬਾਤ ਹੈ। ਬਿਲਕੁਲ-ਬਿਲਕੁਲ, ਸਹੀ ਕਹਿ ਰਹੇ ਹੋ ਤੁਸੀਂ। ਉਹ ਤਾਂ ਫਾਇਦੇ ਤੇ ਬਹੁਤ ਆ।
ਹ ਹਾਂ।
ਨੁਕਸਾਨ, ਸਹੀ ਯੂਜ਼ ਕਰਨ ਬੱਚਿਆਂ ਨੂੰ ਪਲੇ ਸਕੂਲ ਵਿੱਚ ਪਾਂਦੇ ਨੇ ਨਾ ਤੇ ਉਹ ਅੱਛੀ-ਅੱਛੀ ਚੀਜ਼ਾਂ ਮਤਲਬ ਇੱਕ ਨਾ ਉਹ ਆਂਦੇ ਨੇ ਪੋਇਆਂਮ ਆਂਦੀਆਂ ਨੇ ਨਾ ਰੰਗਾ ਵਾਲੀਆਂ। ਆਦੀਆਂ ਨੇ ਏ ਬੀ ਸੀ ਡੀ ਵਾਲੀ, ਕਲਰਸ ਵਾਲੀ, ਅਲਫਾਬੇਟ ਵਾਲੀ ਹਾਂ। ਅਗਰ ਉਹ ਦਿਖਾਣਾ ਤਾਂ ਉਹ ਫਾਇਦਾ ਐ ਬਟ ਉਹ ਨਾ ਫਾਲਤੂ ਵੱਲ ਨਾਟਕ ਔਰ ਇੱਕ ਟਾਈਮ ਦੇਖੋ।
ਇੱਕ ਸਮਾਂ ਹੁੰਦਾ ਵੀ ਹਰ ਚੀਜ਼ ਦਾ ਨਾ ਹਰ ਸਮੇਂ ਮਤਲਬ ਕੇ ਜਿੱਦਾਂ-ਜਿੱਦਾਂ ਬੱਚ ਬੱਚਾ ਵੱਡਾ ਹੋ ਰਿਹਾ। ਹੁਣ ਪਹਿਲੇ ਜ਼ਮਾਨੇ ਚ ਅਸੀਂ ਛੋਟੇ ਸੀ। ਮੈਂ ਕਵਾਂ ਸਾਡੇ ਜਮਾਨ ਕੋਈ ਕਿਸੇ ਦੇ ਘਰ ਫੋਨ ਆਂਦਾ ਸੀ। ਲੈਂਡ ਲਾਈਨ ਫੋਨ ਸੀ। ਤਾਰਾਂ ਆਲਾ ਸੁਣਦੇ ਸੀ। ਤੇ ਕੋਈ ਸੰਨਿਆ ਦੇਣ ਆਂਦਾ ਸੀ ਵੀ ਤੁਹਾਡਾ ਫੋਨ ਆ ਰਿਹਾ ਉੱਥੋਂ। ਫੇਰ ਕਰਦੇ-ਕਰਦੇ ਫੇਰ ਸਭ ਦੇ ਘਰ ਹੋ ਗਏ ਫੇਰ ਉਹ ਛੋਟੇ ਨੋਕੀਆ ਦੇ ਪਹਿਲਾਂ ਫੋਨ ਚੱਲੇ ਸੀ ਛੋਟੇ-ਛੋਟੇ। ਫੇਰ ਉਸ ਤੋਂ ਬਾਅਦ ਵੱਡੇ ਚੱਲ ਗਏ। ਫੇਰ ਏਦਾਂ-ਏਦਾਂ-ਏਦਾਂ ਕਰਦੇ-ਕਰਦੇ ਹੁਣ ਸਭ ਦੇ ਘਰਾਂ ਚ ਫੋਨ ਹੋ ਗਏ ਨੇ। ਫੋਨ ਕੱਟ ਗਿਆ ਕਿਆ? ਹੈਲੋ। ਹੈਲੋ। ਹੈਲੋ।